ਹੈਲੋ ਹਾਂਜੀ
ਹੈਲੋ
ਹੈਲੋ ਹਾਂਜੀ ਸਤਿ ਸੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ ਕੀ ਹਾਲ‌ ਏ?
ਵਧੀਆ ਵਧੀਆ ਤੁਸੀਂ ਸੁਣਾਓ।
ਹੋਰ ਕੀ ਕਰਦੇ ਪਏ ਸੀ।
ਬਸ ਬੈਠੇ ਦੇ ਆਂ, ਫ੍ਰੀ ਸੀ ਥੋੜ੍ਹਾ ਹੁਣ ਤੁਆਡੀ ਕੋਲ ਆ ਗਈ ਹੁਣ ਤੁਆਡੇ ਨਾਲ ਗਲ
ਹੋਰ ਸੁਣਾਓ। ਤੁਸੀਂ ਕੀ ਕਰਦੇ ਰਹੇ ਸੀ?
ਬਸ ਕੁੱਛ ਨ੍ਹੀਂ ਖਾਨਾ ਖੂਣਾ ਬਣਾ ਕੇ ਆਏ ਸੀੇ ਫੇਰ ਬਸ ਦੂਸਰਾ ਕੰਮ ਕਰਨ ਲੱਗੇ ਸੀ ਹਾਂਜੀ, ਹਾਂਜੀ। ਹਾਂ ਜੀ ਦੁਪਹਿਰ ਦੀ ਬਣਾ ਕੇ ਆਈ ਆਂ। ਕੜੀ ਚਾਵਲ।
ਅੱਛਾ, ਕੜੀ ਚਾਵਲ।
ਤੇ ਖਾ ਲੈਂਦੇ ਨੇ ਤੁਹਾਡੇ ਘਰ ਸਾਰੇ।
ਹੈਲੋ ਹਾਂਜੀ ਹਾਂਜੀ
ਮੈਂ ਕਹਿ ਰਹੀ ਹਾਂ ਤੁਹਾਡੇ ਘਰ ਸਾਰੇ ਕੜੀ ਚਾਵਲ ਖਾ ਲੈਂਦੇ ਨੇ।
ਹਾਂਜੀ ਹਾਂਜੀ, ਸਾਰੇ ਸ਼ੌਕ ਨਾਲ ਖਾ ਲੈਂਦੇ ਆ ਬੱਚੇ ਵੀ ਖਾ ਲੈਂਦੇ ਆ, ਸਭ ਖਾ ਲੈਂਦੇ ਆ।
ਵਧੀਆ ਸਾਰਿਆਂ ਨੂੰ ਪਸੰਦ ਹੋਣੀ ਆ ਨਾ ਤੁਹਾਡੇ ਘਰ।
ਹਾਂਜੀ ਹਾਂਜੀ ਤੇ ਤੁਸੀਂ ਕੀ ਬਣਾਇਆ?
ਅਸੀਂ ਬਣਾਇਆ ਉਹ ਗ ਆਲੂ ਗੋਭੀ ਬਣਾਈ ਐ।
ਆਲੂ ਮਗੀ ਉਹਧ ਵੀ ਖਾ ਲੈਂਦੇ ਹੁਣੇ।
ਹਾਂਜੀ ਖਾ ਲੈਂਦੇ ਨੇਂ।
ਕਹਿਦੇ ਸਾਈਡ ਕਰ। ਜਨੇਭ ਪਸੰਦ ਨੇ, ਜੀਰੇ ਵਾਲੇ।
ਹਂ ਫਿਰ ਸੁੱਕੇ ਆਲੂ ਜਾਂ
ਹਾਂ, ਹਾਂਜੀ ਸੁ ਕੇ ਸੁਕੇ ਬਿਲਕੁਲ ਜੀਰੇ ਵਾਲੇ। ਕੀ ਹੁੰਦੇ ਜਿਹੜੇ
ਹਾਂਜੀ ਹਾਂਜੀ।
ਤੇ ਫੇਰ ਉਹ ਆਲੂ ਆਲੂ ਖਾ ਲੈਂਦੇ ਨੇ ਗੋਭੀ ਧੋੜੀ ਸਾਈਡ ਅਸਰ ਕਰਦੀ ਖਾ ਲੈਂਦੇ ਨੇ ਗੋਭੀ ਵੀ ਲੇਕਿਨ ਘੱਟ
ਇੱਥੇ ਆਲੂ ਦੇਖ ਦੇਖ ਕੇ ਨਾਲ ਹੀ ਮੂੰਹ ਬਣਾਉਣੇ ਸ਼ੁਰੂ ਹੋ ਜਾਂਦੇ ਆ ਬਸ। ਆਲੂ ਨੀ ਖਾਣੇ ਓਦਾਂ ਆਲੂ ਦੀ ਚਪਾਤੀ ਤੇ ਜ਼ਰੂਰ ਖਾਣੀ ਆ। ਹਾਂ ਹਾਂ ਹਾਂ ਉਹ ਜ਼ਰੂਰ ਖਾਣੀ ਹੈ ਤੇ ਓਦਾਂ ਦੀ ਸਬਜ਼ੀ ਖਾਣੀ ਆਲੂ ਆਲੀ। ਉਹ ਉਹ ਤੇ ਪਾਵੇ
ਫੇਰ ਤੇ ਕਹਿੰਦੇ ਹੋਨੇ ਨੇ, ਹਾਂਜੀ ਛੁੱਟੀਆਂ ਪਈਦੀਆਂ ਤੇ ਫਿਰ ਤੇ ਕਹਿੰਦੇ ਹੋਣੇ ਨੇ ਅਲੱਗ-ਅਲੱਗ ਚੀਜ਼ਾਂ ਬਣਾ ਕੇ ਖੁਵਾਓ।
ਹਾਂ ਕਦੀ ਇਹ ਬਣਾ ਦੋ, ਕਦੀ ਔਹ ਬਣਾ ਦੋ, ਬਸ ਨਵੀਂ -ਨਵੀਂ ਡਿਸ਼ਾਂ ਖਾਣ ਤੇ ਮਨ ਕਰਦਾ।
ਅੱਛਾ।
ਹੂੰ
ਫੇਰ ਬਣਾ ਕੇ
ਹਾਂਜੀ
ਬਣਾ ਕੇ ਦਿੰਦੇ ਹੋਵੋਗੇ ਤੁਸੀਂ।
ਹਾਂਜੀ ਫਿਰ ਬੱਚਿਆਂ ਪਿੱਛੇ ਤਾਂ ਕਰਨਾ ਹੀ ਪੈਂਦਾ ਏਹ। ਤਾਂ ਫੇਰ ਮੂੰਹ ਫੈਲਾ ਲੈਂਦੇ ਆ। ਤੁਸੀਂ ਸਾਨੂੰ ਏਹ ਨੀ ਬਣਾ ਕੇ ਦਿੰਦੇ। ਤੁਸੀ ਏਹ ਨੀ ਕਰਦੇ, ਔਹ ਨੀ ਕਰਦੇ।
ਅੱਛਾ, ਮਤਲਬ ਤੁਹਾਡੇ ਬੱਚੇ ਛੋਟੇ ਹੀ ਹੋਣੇ ਨੇ ਹਜੇ।
ਹਾਂਜੀ, ਇੱਕ ਵੱਡਾ, ਇੱਕ ਛੋਟਾ।
ਕਿਹੜੀ ਕਲਾਸ ਚ ਪੜ੍ਹਦੇ ਨੇ।
ਉਹ ਵੱਡੇ ਆਲਾ ਏ ਏਟਥ ਚੱ ਚੜਿਆ ਹੁਣ। ਤੇ ਛੋਟੇ ਵਾਲਾ ਥਰਡ ਚੱ ਚੜਿਆ।
ਅੱਛਾ ਥਰਡ ਚ, ਦੋਨੋ ਇੱਕ ਹੀ ਸਕੂਲ ਜਾਂਦੇ ਨੇ ਯਾ
ਨਹੀਂ ਅਲੱਗ -ਅਲਗ ਅਲੱਗ -ਅਲਗ ਸਕੂਲ ਏ। ਹੂੰ ਜਾਣ ਦਾ, ਹਾਂ ਛੋਟੇ ਵਾਲਾ ਤੇ ਦੂਰ ਏ। ਥੋੜਾ ਤੇ ਵੱਡੇ ਆਲਾ ਕੋਲ ਈ। ਵੱਡਿਆਂ ਨੇੜੇ ਸਕੂਲ ਦਾ
ਛੋੜਨ ਛੋੜਨ ਜਾਂਦੇ ਹੋ? ਜਾਂ ਬੱਸ ਲੈ ਕੇ ਆਂਦੀ ਏ?
ਨਹੀਂ ਨਹੀਂ ਛੋੜਨ ਜਾਂਦੇ ਆ।
ਦੋਨਾਂ ਨੂੰ?
ਨਹੀਂ ਨਹੀਂ ਇੱਕ ਨੂੰ ਵੱਡੇ ਨੂੰ ਆਪਣੇ ਆਪ ਹੀ ਆ ਜਾਂਦਾ ਤੇ ਛੋਟੇ ਨੂੰ ਲੈਣ ਜਾਣਾ ਪੈਂਦਾ।
ਤੇ ਛੱਡਣ ਵੀ ਜਾਂਦੇ ਹੋ
ਹਾਂਜੀ ਸਵੇਰੇ ਜਦੋ ਵੀ ਜਾਂਦੇ ਆ, ਲੈਣ ਜਾੰੰਦੇ ਹੋ।
ਤੁਸੀਂ ਜਾਂਦੇ ਹੋ ਲੈਣ ਵਸਤੇ।
ਨਹੀਂ ਨਹੀਂ
ਤੁਸੀਂ ਹਾਂਜੀ ਮ ਤੁਸੀਂ ਸਕੂਟੀ ਵਗੈਰਾ ਚਲਾ ਲੈਂਦੇ ਹੋ
ਹਾਂ ਚਲਾ ਲੈਣਦੇ ਸੀ ਹੁਣ ਥੋੜੇ ਜਿਹੇ ਵੀ ਹੋ ਗ ਤੇ ਹੁਣ ਨਹੀਂ ਚਲਾ ਪਾਉਂਦੇ ਹੁਣ ਡਰ ਜਾ ਲੱਗਦਾ ਵੀ
ਕਿ ਹੋ ਤੁਸੀਂ ਤੁਸੀਂ ਬੰਦ ਕਿਉਂ ਕੀਤੀ ਹੈ ਸਕੂਟੀ ਚਲਾਉਣੀ ਜੇ ਤੁਹਾਨੂੰ ਆਉਂਦੀ ਸੀ ਤੇ
ਤੁਸੀਂ ਚਲਾ ਲੈਂਦੇ ਹੋ
ਹਾਂਜੀ ਜੀ ਮੈਂ ਵੀ ਹੁਣ ਸਿੱਖੀ ਹੈ
ਅੱਛਾ ਅੱਛਾ ਉਹ ਵੀ ਚਲਾਣੀ ਬੜੀ ਜ਼ਰੁਰੀ ਵੀ ਹੈ
ਹਾਂਜੀ ਨਹੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਪਏ ਹੋ ਨਾ ਕਿ ਹੁਣ ਪਾਪਾ ਲੈਣ ਜਾਂਦੇ ਨੇ ਉਹਦੇ ਅਤੇ ਮੈਂ ਤੁਹਾਨੂੰ ਕਹਿੰਦੀ ਵੀ ਜਦੋਂ ਤੁਹਾਨੂੰ ਆਉਂਦੀ ਹੋਏਗੀ ਤਾਂ ਤੁਸੀਂ ਵੀ ਚਲੇ ਜਾਂਦੇ ਹੋ ਬ
ਹਾਂ ਹਾਂ ਕੋਈ ਨੀ ਮੈਂ ਓਦਾਂ ਟਰਾਈ ਤੇ ਕਰਦੀ ਸਿੱਖਣ ਦੀ ਵੈਸੇ ਆਉਂਦੀ ਆ ਬਟ ਹਜੇ ਬਾਜ਼ਾਰ ਵਾਲੀ ਸਾਈਡ ਨਹੀਂ ਜਾਂਦੀ ਉਥੇ ਸਕੂਟੀ ਲੈ ਕੇ ਓਦਾਂ ਆਪਣੀ ਗਲੀ ਗੁਲੀ ਚ ਚਲਾ ਲੈਂਦੀ ਆ
ਅੱਛਾ ਵਧੀਆ ਆਉਨੀ ਚਾਹੀਦੀ ਹੈ ਨਾ ਪਹਿਲੇ ਮੈਂ ਵੀ ਸੋਚਦੀ ਸੀ ਸ਼ਾਇਦ ਪਰ ਮੈ ਮਤਲਬ ਮੈਂ ਕਹਿੰਦੀ ਸੀ ਮੈਂ ਨਹੀਂ ਸਿੱਖਣੀ ਮੈਨੂੰ ਕੀ ਫਾਇਦਾ ਸਕੂਟੀ ਸਿੱਖਣ ਦਾ ਮਤਲਬ ਮੇਰਾ ਸ਼ੌਂਕ ਨਹੀਂ ਸੀ
ਨਹੀਂ ਬੜੀ ਜ਼ਰੂਰੀ
ਤੇ ਫ਼ਿਰ ਥੋੜ੍ਹਾ ਐਸਾ ਹੋ ਗਿਆ ਕਿ ਫਿਰ ਮੇਰਾ ਮਨ ਦਾ ਬਸ ਸੀ ਮੈਂ ਵੀ ਚਲਾਵਾਂ ਸਕੂਟੀ ਸਾਰਿਆਂ ਨੂੰ ਦੇਖ ਕੇ ਕਿ ਮਤਲਬ ਕਿਧਰ ਵੀ ਕੋਈ ਆ ਜਾ ਸਕ ਨਾ
ਹਾਂ ਸਾਡੇ ਘਰ ਸਾਰੇ ਚਲਾ ਲੈਂਦੇ ਆ ਇੱਕ ਮੈਨੂੰ ਛੱਡ ਕੇ
ਅੱਛਾ
ਹਾਂਜੀ
ਵਧੀਆ ਏ
ਹੋਰ ਗਏ ਨ ਕਿੱਥੇ ਘੁੰਮਣ
ਘੁੰਮਣ ਅਸੀਂ ਬਸ ਚੱਲੇ ਹਾਂ ਘੱਲ ਜਾਣਾ ਅਸੀਂ
ਜਾਣਾ ਏ ਕਿਹੜੀ ਸਾਈਡ
ਅਸੀ ਚੱਲੇ ਹਾਂ ਤੁਸੀਂ ਨਾਮ ਸੁਣਿਆ ਹੋਉਣਾ ਪਤਨੀਟੋਪ ਹੈ ਜੰਮੂ'ਚ ਪਤਨੀਟੋਪ
ਹਾਂਜੀ, ਹਾਂਜੀ
ਬਸ ਤੂੰਸੀਂ ਉੱਥੇ ਜਾਣਾ ਹੈ।
ਅੱਛਾ, ਹਮ ਵਧੀਆ ਉਓਥੇ ਜਗ੍ਹਾ ਹੈ।
ਉਪਰ ਠੰਡਾ ਹੁੰਦਾ ਨਾ ਤੇ ਉੱਥੇ ਸਨੋਫਾਲ ਹੁੰਦੀ ਹੈ।
ਅੱਛਾ, ਅੱਛਾ
ਫੇਰ ਅਸੀਂ ਸੋਚਿਆ ਅਸੀਂ ਉੱਥੇ ਜਾਵਾਂਗੇ ਪਹਿਲੇ ਫਿਰ ਅਸੀ ਮਨਾਲੀ ਜਾਣਾ ਏ।
ਹਮ।
ਇਕ ਦੋ ਤਿੰਨ ਜਗਾ ਨਾ ਠੰਡੀ ਠੰਡੇ ਏ।
ਹਾਂ। ਜਿੱਧਰ ਵੀ ਪਲੈਨ ਕਰਦੇ ਪਏ ਉਹ ਦੋਨੋ ਹੀ ਠੰਡੀ ਜਗ੍ਹਾ ਹੈ।
ਤਾਂ ਇੱਥੇ ਇਕ ਇਥੇ ਤਾਂ ਬੜੀ ਗਰਮੀ ਹੈ। ਤੇ ਵੈਸੇ ਮੌਸਮ ਅੱਛਾ ਹੋ ਜਾਂਦਾ ਵਿੱਚ ਅਗਰ ਬਾਰਿਸ਼ ਵਗੈਰਾ ਹੁੰਦੀ ਹੈ, ਲੇਕਿਨ ਜਿਸ ਤਰ੍ਹਾਂ ਬਾਹਰ ਜਾਣਾ ਫਿਰ ਉਹ ਤੇ ਅਲੱਗ ਜਗ੍ਹਾ ਓਹੀ ਨਾ ਕਿ ਘੁੰਮਣ ਜਾਨਾ ਵੇ ਕੋਈ ਅੱਛੀ ਜਗ੍ਹ ਜਾਈਏ।
ਹੈਲੋ।
ਹੈਲੋ, ਹਾਂਜੀ।
ਹਾਂਜੀ, ਹਾਂਜੀ